ਹੈਲੋ ਜੀ, ਹੈਲੋ
ਸਸੀਕਾਲ ਜੀ, ਹੋਰ ਕੀ ਹਾਲ ਚਾਲ ਭਾਜੀ? ਵਧੀਆ- ਵਧੀਆ ਭਾਜੀ ਤੁਸੀਂ ਦੱਸੋ? ਵਧੀਆ ਜੀ, ਹੋਰ ਘਰ ਪਰਿਵਾਰ ਵਧੀਆ
ਉਹ- ਉਹ ਸਭ ਵਧੀਆ ਨੇ ਸਾਰੇ
ਵਧੀਆ- ਵਧੀਆ ਭਾਜੀ ਮੈਂ ਕਿਹਾ ਪੜ੍ਹਾਈ ਬਾਰੇ ਕੁਛ ਗੱਲ ਕਰਦੇ ਅੱਜ ਮੈਂ ਭਾ ਭਾਜੀ ਨਾਲ ਖੜੀਏ, ਬੜੇ ਦਿਨ ਹੋ ਗਏ ਭਾਜੀ ਨਾਲ, ਗੱਲ ਨਈ ਕੀਤੀ
ਨਈ ਚਲੋ ਵਧੀਆ ਗੱਲ ਆ, ਪੜ੍ਹਾਈ ਅੱਜ-ਕੱਲ ਕਰਨੀ ਚਾਹੀਦੀ ਆਪਾਂ ਨੂੰ
ਹਾਂਜੀ-ਹਾਂਜੀ
ਹੂੰ।
ਅੱਜ-ਕੱਲ ਦੇਖੋ ਜੀ, ਪੜ੍ਹਾਈ ਕਿੰਨੀ ਜ ਹੋ ਗਈ ਐ ਜ਼ਰੂਰੀ ਹੋ ਗਈ ਹਨਾ
ਹਾਂ ਜ਼ਰੂਰੀ ਤਾਂ ਹੋ ਗਈ ਜੀ, ਅੱਜ-ਕੱਲ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਅ ਆਹ ਅੱਗੇ ਦੇ ਆਪਣੇ, ਭਵਿੱਖ ਆਸਤੇ ਬਹੁਤ ਜਰੂਰੀ ਆ ਨਾ ਹੁਣ ਪੜ੍ਹੇ ਲਿਖੇ ਬੰਦੇ ਦਾ ਹੀ, ਟਾਈਮ ਆ ਅੱਗੇ ਜਿਵੇਂ ਜਿਵੇਂ ਜਿਵੇਂ-ਜਿਵੇਂ ਟੈਕਨੋਲੋਜੀਆਂ ਵੱਧ ਰਹੀਆਂ ਨੇ, ਉਸ ਹਿਸਾਬ ਨਾਲ, ਜੇ ਪੜ੍ਹਿਆ ਲਿਖਿਆ ਬੰਦਾ ਨਾ ਹੋਵੇ ਤੇ, ਉਹਨੂੰ ਅ ਅੱਗੇ ਨਾ ਟਾਈਮ ਦੇ ਹਿਸਾਬ ਨਾਲ, ਚੱਲਣਾ ਬਹੁਤ ਔਖਾ ਹੋ ਜਾਏਗਾ
ਸਹੀ ਗੱਲ ਏ, ਭਾਜੀ ਦੇਖੋ ਜਿਵੇਂ ਅੱਜ-ਕੱਲ੍ਹ ਅਹ ਸਾਰਾ ਏ ਆਈ ਜ਼ਮਾਨਾ ਹੋ ਗਿਆ ਠੀਕ ਏ, ਹੁਨ ਸਾਨੂੰ ਜ਼ੇਕਰ ਪੜ੍ਹਨਾ-ਲਿਖਣਾ ਈ ਨੀ ਆਏਗਾ ਆਪਾਂ ਕਿਵੇਂ ਕੁਛ ਕੰਮ ਕਰ ਲਈਏ ਅੱਜ ਦੇ ਟੈਮ ਇਚ, ਠੀਕ ਏ ਨਾਂ। ਦੇਖੋ ਅੱਜ-ਕੱਲ ਹਰੇਕ ਬੱਚੇ ਨੂੰ ਦੇਖੋ ਜੀ ਸਿਖਾਉਣਾ ਚਾਈਦਾ ਪੜ੍ਹਨਾ-ਲਿਖਣਾ ਸਾਨੂੰ ਵੀ ਦੇਖੋ, ਆਪਾਂ ਵੀ ਜੇਕਰ ਪੜ੍ਹੇ-ਲਿਖੇ ਹੋਣਗੇ ਸਾਡੇ ਨਾਲ ਤਦ ਈ ਕੋਈ ਬੋਲੇਗਾ, ਠੀਕ ਏ ਜੇਕਰ ਆਪਾਂ ਪੜ੍ਹੇ-ਲਿਖੇ ਨਈ ਹੋਣਗੇ ਸਾਡੇ, ਕੋਈ ਵੀ ਨੀਂ ਬੋਲੇਗਾ ਦੇਖੋ ਐ ਗੱਲ ਸਈ ਐ ਦੇਖੋ ਅੱਜ-ਕੱਲ੍ਹ ਵਿੱਚ।
ਹਾਂ ਓ ਸਈ ਗੱਲ ਐ ਬਈ, ਹਾਂ ਓਹੀ ਹੈ ਨਾਂ ਵੀ ਪੜ੍ਹੇ-ਲਿਖੇ ਦਾ ਜ਼ਮਾਨਾ ਏ, ਟਾਈਮ ਏ ਪੜ੍ਹੇ-ਲਿਖੇ ਦਾ ਤੇ ਉਸ ਓਂਦੇ ਹਿਸਾਬ ਨਾਲ ਆਪਾਂ ਨੂੰ ਜਿਵੇਂ-ਜਿਵੇਂ ਬੱਚੇ, ਬੱਚੇ ਨੇਂ ਤੇ ਸਭ ਨੂੰ ਪੜ੍ਹਾਉਣਾ ਵੀ ਚਾਈਦਾ ਏ, ਅਜੇ ਤੱਕ ਮੈਂ ਦੇਖਿਆ ਕ ਕਈ ਲੋਕ ਕੈਂਦੇ ਨੇਂ ਵੀ ਸਾਨੂੰ ਤਾਂ ਪੜ੍ਹਾਉਣ ਦੀ ਕੀ ਲੋੜ ਐ ਅਸੀਂ ਤਾਂ ਸਾਡਾ ਕੰਮ ਲਾ ਲੈਣਾ ਬੱਚੇ ਨੂੰ ਤੇ ਕੀ ਏ ਪਰ ਓਨਾਂ ਨੂੰ ਵੀ ਏ, ਏ ਗੱਲਾਂ ਨਾ ਸਮਝਣੀਆਂ ਚਾਈਦੀਆਂ ਨੇਂ ਵੀ ਅੱਗੇ ਜੇੜਾ ਭਵਿੱਖ ਹੈਗਾ ਨਾਂ ਬੱਚੇ ਦਾ ਓ ਪੜ੍ਹਾਈ ਤੋਂ ਬਿਨਾਂ ਹੈ ਨੀ ਗਾ, ਤੇ ਅਹ ਜੇ ਬੱਚਾ ਪੜ੍ਹੇਗਾ ਤੇ ਅੱਜ ਦੇ ਟੈਮ ਚ ਦੇਖ ਦੇਖਿਆ ਜਾਵੇ ਨਾਂ ਵੈਸੇ ਜੇ ਬੱਚਾ ਪੜ੍ਹ ਕੇ ਜੇ ਕੋਈ ਨੌਕਰੀ ਕਰਨਾ ਚਾਵੇ ਤੇ ਮੈਂ ਦੇਖਿਆ ਨੇ ਵੀ ਜੇੜਾ ਬੱਚਾ ਪੜ੍ਹਦਾ ਏ ਓ ਬ- ਓ ਬੱਚਾ ਕਿਤੇ ਨਾ ਕਿਤੇ ਸੈਟਲ ਹੋ ਜਾਂਦਾ ਏ।
ਹਾਂਜੀ, ਹੁਣ ਤੁਸੀਂ ਦੇਖ ਲਓ ਜੇ ਅਗਰ ਆਪਾਂ ਪੜ੍ਹੇ ਲਿਖੇ ਨਈ ਹੋਣਗੇ ਸਾਨੂੰ ਅ ਜਾਦਾ ਪੈਸੇ ਆਲੀ ਕੋਈ ਨੌਕਰੀ ਮਿਲੇਗੀ ਨੀ ਜੇਪਰ ਆਪਾਂ ਪੜ੍ਹੇ-ਲਿਖੇ ਹੋਣਗੇ ਠੀਕ ਏ ਸਾਨੂੰ ਜਿਵੇਂ ਕਾਰਖਾਨੇ ਹੁੰਦੇ ਨੇ ਵੱਡੇ-ਵੱਡੇ ਜਿਵੇਂ ਫ ਮਾਲ- ਮੂਲ ਬਨਦੈ ਸਾਨੂੰ ਉਦੇ ਵਿੱਚ ਅਪਨਾ ਨੌਕਰੀਆਂ ਮਿਲੇਗੀ।
ਹਾਂ, ਓਈ ਐ ਨਾਂ ਵੀ ਓ ਜਿਵੇਂ, ਜਿਵੇਂ ਨਾਂ ਪੜ੍ਹੇ ਲਿਖੇ ਹੋਏ ਤੇ ਆਪਾਂ ਨੂੰ ਮਜ਼ਦੂਰੀ ਤਰੀ ਤਰੀਕੇ ਨਾਲ ਕੰਮ ਕਰਨਾ ਪੈਣਾ ਤੇ ਜੇ ਆਪਾਂ ਮਜ਼ਦੂਰੀ ਤਰੀਕੇ ਨਾਲ ਕੰਮ ਕੀਤਾ ਤੇ ਆਪਾਂ ਓ ਕਰਨ ਨੇ ਨਾਂ ਵੀ ਪੈਸੇ ਪੱਖੋ ਕਮਜ਼ੋਰ ਰੈ ਜਾਂਗੇ ਨਾਂ ਤੇ ਜੇ ਪੈਸਿਆਂ ਪੱਖੋਂ ਕਮਜ਼ੋਰ ਰੈ ਗੇ ਤੇ ਆਉਣ ਆਲੇ ਬੱਚਿਆਂ ਦਾ ਭਵਿੱਖ ਨੀ ਸੁਧਾਰ ਸਕਾਂਗੇ।
ਤਾਂਈ ਆਪਾਂ ਜੇਕਰ ਆਪਾਂ ਪੜ੍ਹੇ ਲਿਖੇ ਹੋਣਗੇ ਆਪਾਂ ਤਾਂਈ ਪੈਸੇ- ਪੂਸੇ ਕਮਾ ਕੇ ਆਪਣੇ ਬੱਚਿਆਂ ਨੂੰ ਪੜ੍ਹਾ ਸਕਣਗੇ ਠੀਕ ਏ ਜੀ। ਅਪਣੇ ਘਰ ਦੀਆਂ ਜ਼ਰੂਰਤਾਂ ਪੂਰੇ, ਜੋ ਸਪਣੇ ਅਪ- ਅ ਸਾਡੇ ਮਾਂ ਬਾਪ ਨੇ ਦੇ ਦੇਖੇ ਸੀ, ਆਪਾਂ ਓ ਪੂਰੇ ਕਰ ਸਕਣਗੇ।
ਕਰ-ਕਰ ਸਕਾਂਗੇ ਸਈ ਗੱਲ ਐ। ਓਈਓ ਨਾਂ ਵੀ ਜੇ ਆਪਾਂ ਜਿਵੇਂ ਮੰਨ ਕੇ ਚੱਲੋ ਤੁਸੀਂ ਪੜ੍ਹ ਰੇ ਓ, ਮੈਂ ਪੜ੍ਹ ਰਿਆ ਹਨਾਂ
ਹਾਂਜੀ-ਹਾਂਜੀ।
ਜੇ, ਜਿਵੇਂ ਆਪਾਂ ਪੜ੍ਹ ਰਏ ਆ ਅਪਣੇ ਨਾਲ ਦੇ ਹੈਗੇ ਨੇ ਨਾ, ਜੇ ਆਪਾਂ ਨਾ ਪੜ੍ਹੀਏ ਯਾਂ ਕੋਈ ਹੋਰ ਬੱਚੇ ਵੀ ਜਿਵੇਂ ਨਾ ਪੜ੍ਹੀਏ ਕੱਲ੍ਹ ਨੂੰ ਜਿਵੇਂ, ਜੇੜਾ ਬੰਦਾ ਨੌਕਰੀ ਲੱਗ ਗਿਆ ਨਾਂ ਨੌਕ ਨੌਕਰੀ ਲੱਗਣ ਤੋਂ ਬੰਦਾ ਅਪਣੇ ਆਪ ਈ ਨਾਂ ਪੈਸਿਆਂ ਪੱਖੋਂ ਸਟੇਬਲ ਹੋ ਜਾਂਦਾ ਹਨਾਂ। ਤੇ ਓ ਫਿਰ ਜਿਵੇਂ ਨਵੀਂ ਗੱਡੀ ਲਵੇ, ਮਕਾਨ ਲਵੇ ਤੇ ਫਿਰ ਓਨੂੰ ਦੇਖ ਕੇ ਆਪਾਂ ਨੂੰ ਲੱਗਦਾ ਵੀ ਯਾਰ ਨਈ ਯਾਰ ਜੇ ਅਸੀਂ ਵੀ ਪੜ੍ਹ ਲੈਂਦੇ ਤੇ ਸਾਡਾ ਵੀ ਅੱਜ ਨਾਂ ਰੁਤਬਾ ਹੋਣਾ ਸੀਗਾ ਕੋਈ ਹਣਾ ਤੇ ਅੱਜ ਦੇ ਟਾਈਮ ਚ ਨਾਂ ਪੜ੍ਹੇ ਲਿਖੇ ਬੰਦੇ ਦਾ ਈ, ਬੰਦੇ ਦਾ ਈ ਕੋਈ ਮਤਲਬ ਸਨਮਾਨ- ਸਨਮਾਨ ਕਰਦੇ ਨੇ ਲੋਕੀ, ਬਾਕੀ ਅਨਪੜ੍ਹ ਬੰਦੇ ਨੂੰ ਕੁਛ ਸਮਝਦੇ ਨੀ ਹੈਗੇ।
ਸਈ ਗੱਲ ਏ, ਹੁਣ ਸਰਕਾਰ ਨੂੰ ਦੇਖੋ ਥੋੜਾ ਲਾਗੂ ਕਰਨਾ ਚਾਈਦਾ ਏ ਆਪਣਾ ਅ ਜਿਵੇਂ ਕਿ ਗ਼ਰੀਬ ਬੰਦਾ ਹੋ ਗਿਆ ਓ ਆਪਣੇ ਬੱਚੇ ਨੂੰ ਪੜ੍ਹਾ, ਲਿਖਾ ਨੀ ਸਕਦਾ ਇੰਨਾ ਤਾਂ ਜੇ ਜੇੜੇ ਗ਼ਰੀਬ ਬੰਦੇ ਨੇਂ ਉਨਾਂ ਆਸਤੇ ਦੇਖੋ ਪੜ੍ਹਾਈ ਦੇ ਖਰਚੇ ਫ੍ਰੀ ਕਰਨੇ ਚਾਈਦੇ ਨੇਂ ਸ ਸਰਕਾਰ ਨੂੰ, ਹਾਂ ਕਈ-ਕਈ ਐ ਇੱਦਾਂ ਦੇ ਉਹ ਹੈਗੇ ਨੇਂ ਅ ਮਤਲਬ ਕੀ ਕੀ ਕਹਿ ਦਿੰਦੇ ਨੇਂ ਉਹਨਾਂ ਨੂੰ। ਕਈ ਦੇ ਰੂਲਸ ਬਣਾਏ ਨੇ ਉਹਨੇ ਹਾਂਜੀ ਹਾਂਜੀ ਉਹਨਾਂ ਨੇ ਕੀਤੀ ਹੋਈ ਐ ਫਰੀ ਪਰ ਸਰਕਾਰ ਨੂੰ ਵੀ ਥੋੜਾ ਕਰਨਾ ਚਾਹੀਦਾ ਕਿ ਆਪਾਂ ਔਹ ਫਰੀ ਫਰੂ ਕਰੀਏ ਜਿਵੇਂ
ਨਹੀਂ ਉਹ ਹੈ ਨਾ ਜਿਵੇਂ ਜਿਵੇਂ ਮੰਨ ਕੇ ਚੱਲੋ ਆਪਣੇ ਨਾ ਸਰਕਾਰਾਂ ਦੀਆਂ ਪੋਲਸੀਆਂ ਤਾਂ ਚੱਲਦੀਆਂ ਨੇ ਵੀ ਜਿਵੇਂ ਅੱਠਵੀਂ ਕਲਾਸ ਤੱਕ ਲਾਜ਼ਮੀ ਸਿੱਖਿਆ ਦਿੱਤੀ ਹੋਈ ਹੈਨਾ ਦਿੱਤੀ ਤਾਂ ਉਹੀ ਆਪਣੇ ਪਰ ਉਹੀ ਹੈਨਾ ਵਈ ਜੀ ਬਈ ਉਹਨਾਂ ਦੇ ਉਹ ਓਂਹਦੇ ਨਾਲ ਨਾਲ ਜਿਵੇਂ ਸਰਕਾਰਾਂ ਦੀਆਂ ਹੋਰ ਪੌਲਸੀਆਂ ਵੀ ਚਲਾਈਆਂ ਨੇ ਬਈ ਅੱਠਵੀਂ ਤੱਕ ਜਾਂ ਦਸਵੀਂ ਤੁਸੀਂ ਬੱਚੇ ਨੂੰ ਫੇਲ ਨੀ ਕਰ ਸਕਦੇ ਨਾ ਤੇ ਮੈਨੂੰ ਕਿਤੇ ਨਾ ਕਿਤੇ ਤੇ ਲੱਗਦਾ ਵੀ ਜੇ ਬੱਚੇ ਨੂੰ ਤੁਸੀਂ ਪੜ੍ਹਾਉਣਾ ਚਾਹੁੰਨੇ ਹੋ ਤੇ ਇਹ ਜਿਹੜੀਆਂ ਪੌਲਿਸੀ ਆਂਦੀ ਨਾ ਜਿਵੇਂ ਤੁਸੀਂ ਫੇਲ ਨੀ ਕਰ ਸਕਦੇ ਬੱਚੇ ਨੂੰ ਇਹੋ ਜਿਹੀਆਂ ਪੌਲਿਸੀਆਂ ਨਹੀਂ ਲਿਆਉਣੀਆਂ ਚਾਹੀਦੀਆਂ ਇਹਨਾਂ ਨੂੰ ਤਾਂ ਖ਼ਤਮ ਕਰ ਦੇਣਾ ਚਾਹੀਦਾ ਏ। ਕਿਉਂਕਿ ਪਤਾ ਹੈ ਨਾ ਕੀ ਹੈ ਵੀ ਬੱਚੇ ਨੂੰ ਪਤਾ ਏ ਬੱਚੇ ਨੂੰ ਪਤਾ ਏ ਵੀ ਆਪਾਂ ਨੂੰ ਅੱਠਵੀਂ ਤੱਕਣ ਕੋਈ ਵੀ ਬੰਦਾ ਫੇਲ ਨੀਂ ਕਰ ਸਕਦਾ ਨਾ ਭਾਵੇਂ ਭਾਵੇਂ ਮਾਸਟਰ ਆਪ ਪੇਪਰ ਕਰਕੇ ਆਪਾਂ ਨੂੰ ਪਾਸ ਕਰਾਵੇ। ਆਪਾਂ ਨੂੰ ਪਾਸ ਕਰਕੇ ਛੱਡੇਗਾ ਬੰਦਾ ਨਾ ਤੇ ਇਹਦੇ ਪੱਖੋਂ ਕੀ ਹੈ ਵੀ ਆਪਣਾ ਜਿਹੜਾ ਐਜੂਕੇਸ਼ਨ ਸਿਸਟਮ ਡਾਊਨ ਹੁੰਦਾ ਜਾਂਦਾ।
ਹਾਂਜੀ। ਵੇਖੋ ਜੀ ਜੇ ਅਗਰ ਆਪਾਂ ਇਹ ਸਰਕਾਰ ਲਾਗੂ ਕਰੇਗੀ ਸੀਗੇ ਤੇ ਬੱਚੇ ਨੂੰ ਇਹ ਲੱਗੇਗਾ ਕਿ ਆਪਣਾ ਸਰਕਾਰ ਤਾਂ ਸਾਨੂੰ ਪਾਸ ਕਰ ਦੇਗੀ ਮੈਡਮਾਂ ਸਾਨੂੰ ਪਾਸ ਕਰ ਦੇਗੀ। ਹੈਨਾ ਜੀ ਉਹਦੇ ਨਾਲ਼ ਉਹਨਾਂ ਦੀ ਮਤਲਬ ਕਿ ਉ ਦਿਮਾਗ ਹੈਗਾ ਚੱਲੇਗਾ ਨੀ ਹਾਂਜੀ ਵਿਕਾਸ ਨੀ ਹੋਣਾ ਪੂਰਾ ਹਮ। ਹੁਣ ਦੇਖੋ ਜੀ ਅੱਜ ਕੱਲ੍ਹ ਦੇਖੋ ਜ਼ਮਾਨਾ ਕਿਹੋ ਜਿਹਾ ਹੋ ਗਿਆ ਹਾਂਜੀ ਹਾਂਜੀ। ਹਾਂਜੀ ਹਾਂਜੀ ਕੰਪਿਊਟਰ ਆਲਾ ਜ਼ਮਾਨਾ ਹੋ ਗਿਆ ਸ ਸਰਕਾਰ ਉਹਨੂੰ ਇਹ ਵੀ ਉਹ ਚੱਕਣਾ ਚਾਹੀਦਾ ਕਦਮ। ਤਾਂ ਕਿ ਆਪਣਾ ਅਹ ਬੱਚਿਆਂ ਨੂੰ ਥੋੜ੍ਹੀ ਸਕਿੱਲ ਸਕੁੱਲ ਸਿਖਾਈ ਜਾਣ।
ਹਾਂ ਸਹੀ ਗੱਲ ਹੈ ਵੀ ਅੱਜ ਜਿਵੇਂ ਆਪਾਂ ਕਹਿ ਰਹੇ ਨਾ ਵੀ ਏ ਆਈ ਦਾ ਹਮ ਜਮਾਨਾ ਆ ਗਿਆ ਹਨਾ ਤੇ ਏ ਆਈ ਦਾ ਸਾਰਾ ਆਪਾਂ ਕਹਿ ਸਕਦੇ ਹਾਂ ਵੀ ਕੰਪਿਊਟਰ ਬੇਸ ਹੈਗਾ ਨਾ ਕੰਪਿਊਟਰ ਕੰਪਿਊਟਰ ਤੋਂ ਚੱਲਣ ਵਾਲਾ ਸਾਰਾ ਸਿਸਟਮ ਹੈਗਾ ਆਪਣੇ ਭਾਵੇਂ ਮੋਬਾਈਲ ਦੇਖ ਲੋ ਭਾਵੇਂ ਕੰਪਿਊ ਕੰਪਿਊਟਰ ਲੈਪਟੌਪ ਸਾਰੇ ਸਿਸਟਮ ਤਾਂ ਇੱਕੋ ਤਰਾਂ ਦੇ ਨੇ ਤੇ ਏਂਹਦੇ ਵਾਸਤੇ ਸਰਕਾਰ ਸਰਕਾਰ ਨੂੰ ਨਾ ਵੱਖਰੀਆਂ ਪੋਲਸੀਆਂ ਕੱਢਣੀਆਂ ਚਾਹੀਦੀਆਂ ਨੇ ਵੀ ਬੱਚਿਆਂ ਦੇ ਸਕਿੱਲਸ ਡਿਵੈਲਪਮੈਂਟ ਤੇ ਨਾ ਥੋੜ੍ਹਾ ਥੋੜ੍ਹਾ ਮ ਧਿਆਨ ਜਾਵੇ।
ਤੇ ਵੱਡੇ ਵੱਡੇ ਸਕੂਲ ਦੇਖ ਲਿਓ ਉਹਨਾਂ ਦੇ ਵਿੱਚ ਵੀ ਚੀਜ਼ਾਂ ਉੱਤੇ ਸਰਕਾਰ ਨੂੰ ਦੇਖੋ ਜੀ ਥੋੜਾ ਕਦਮ ਉਠਾਉਣਾ ਚਾਹੀਦਾ। ਹੁਣ ਦੇਖੋ ਤੁਸੀਂ ਨਿੱਕੇ ਨਿੱਕੇ ਬੱਚੇ ਹੁੰਦੇ ਨੇ ਉਹਨਾਂ ਦੇ ਦੇਖੋ ਜੀ ਕਲ ਅਹ ਜਿਹੜੀ ਕਲਾਸ ਹੁੰਦੀ ਐ ਉੱਤੇ ਬਿਲਡਿੰਗ ਦੇ ਵਿੱਚ ਕਰ ਦਿੰਦੇ ਨੇ ਸੀਗੇ ਜਿਹੜੇ ਬਸ ਵੱਡੇ ਬੱਚੇ ਹੋਨਾਂ ਨੇ ਉਹਨਾਂ ਛੋਟੇ ਜਿਵੇਂ ਬੱਚੇ ਭਾਰੀ ਭਾਰੀ ਨੈ । ਸਟਾਰਟ ਹੁੰਦੇ ਨੇ ਠੀਕ ਹੈ ਜੀ ਭ ਭਾਰੀਆਂ ਬੁ ਕੇ ਕਿੰਨੇ ਛੋਟੇ ਛੋਟੇ ਬੱਚੇ ਉੱਥੇ ਕਿਵੇਂ ਚੜ੍ਹੇਗੇ ਸਰਕਾਰ ਨੂੰ ਜੀ ਸਕੂਲ ਆਲਿਆਂ ਨੂੰ ਥੋੜ੍ਹਾ ਦੇਖਣਾ ਚਾਹੀਦਾ ਜੀ।
ਹਾਂ ਦੇਖਣਾ ਚਾਹੀਦਾ ਸਹੀ ਗੱਲ ਉਹ ਨਾ ਵੀ ਅੱਜ ਕੱਲ੍ਹ ਆਪਾਂ ਦੇਖੀਏ ਨਾ ਜੇ ਬੱਚੇ ਦਾ ਬੈਗ ਚੱਕ ਕੇ ਦੇਖੀਏ ਜਿਵੇਂ ਮੰਨ ਕੇ ਚਲੋ ਦੂਜੀ ਦੂਜੀ ਕਲਾਸ ਦੇ ਬੱਚੇ ਦਾ ਬੈਗ ਚੁੱਕੀਏ ਤੇ ਆਪਾਂ ਨੂੰ ਇਹ ਲੱਗਦਾ ਵੀ ਜਿੰਮ ਜਾਣ ਦੀ ਲੋੜ ਹੀ ਨਹੀਂ ਪੈਣੀ ਹੈਨਾ? ਏਹਨਾਂ ਭਾਰਾ ਬਸਤਾ ਹੁੰਦਾ ਬੱਚੇ ਦਾ ਤੇ ਔਨਾ ਫਿਰ ਬੋਔ ਕੀ ਏ ਵੀ ਚਲੋ। ਚਲੋ ਉਹਨਾਂ ਦੀ ਪੜ੍ਹਾਈ ਵੱਲ ਧਿਆਨ ਤਾਂ ਦੇਨਾ ਚਾਹੀਦਾ। ਪਰ ਸਕੂਲਾਂ ਨੂੰ ਨਾ ਥੋੜ੍ਹਾ ਬੱਚੇ ਦੇ ਸਰੀਰ ਵੱਲ ਵੀ ਧਿਆਨ ਦੇਨਾ ਚਾਹੀਦਾਵੀ। ਬੱਚੇ ਨੂੰ ਕਿੰਨੀਆਂ 'ਕ ਬੁੱਕਸ ਜ਼ਰੂਰੀ ਨੇ ਔਹ ਲਵਾਨ ਜਿਵੇਂ ਕਈ ਕੀ ਮੈਂ ਸਕੂਲਾਂ 'ਚ ਦੇਖਿਆ ਵਾ ਜਿਵੇਂ ਨਾ ਪੂਰੇ ਸਾਲ ਸਾਲ ਦੇਖਨਾ ਉਹਨਾਂ ਬੁੱਕਸ ਦਾ ਕੰਮ ਨੀ ਪੈਂਦਾ ਸਕੂਲਾਂ ਚ ਹੈਨਾ। ਫੇਰ ਵੀ ਪਤਾ ਨੀ ਔਹ ਕਿਉਂ ਲਵਾਉਂਦੇ ਨੇਔਹ ਜੇੜੀ ਇਹੋ ਜਿਹੀਆਂ ਬੁੱਕਸ ਤੇ ਉਹ ਬੱਚਾ ਨਾ ਬੱਚਾ ਬਸ ਏਹ ਹੈ ਵੀ ਉਹਨਾਂ ਨੂੰ ਮੋਢਿਆਂ ਤੇ ਚੱਕ ਕੀ ਰੱਖਦਾ ਸਾਰਾ ਸਾਲ ਉਹਨਾਂ ਦਾ ਪਾਰਟ ਹੁੰਦਾ ਹੈਨਾ ਹਾਂ।
ਦੇਖੋ ਜੀ ਤੁਸੀਂ ਇਨਾ ਭਾਰੀ ਬੈਗ ਚਕਵਾਓਗੇ ਬੱਚਿਆਂ ਨੂੰ, ਉਹਨਾਂ ਦੀ ਦੇਖੋ ਜੀ ਜੇੜੀ ਅ ਗਰੋਥ ਔਹ ਹੈਗੀ ਜੇ ਅੰਦਰ ਦੀ ਮੈਂ ਔਹ ਹੈਗੀ ਏ ਹਂਜੀ, ਹਂਜੀ ਸਰੀਰ ਫੁੱਲੇਗਾ ਨੀ ਕੁੱਦੇ ਗਾ ਨੀ ਠੀਕ ਐ, ਉਹਨਾਂ ਦੀ ਜੇੜੀ ਹਾਈਟ ਏਔਹ ਵੀ ਨੀ ਵੱਧੇਗੀ।
ਹਾਂ ਕਦੇ ਕਦੇ
ਹਂਜੀ, ਹਂਜੀ ਕੱਦ ਨੀ ਵਧੇਗਾ ਉਹਨਾਂ ਦਾ।
ਹਾਂ ਤੇ ਔਹ
ਦੇਖੋ ਜੀ ਇਹਨੇ, ਇਹਦੇ ਨਾਲ ਦੇਖੋ ਜੀ ਬੱਚਿਆਂ ਨੂੰ ਬੜੀ ਦਿੱਕਤ ਧਾਨ ਦੀ ਅੱਗੇ ਜਾ ਕੇ ਦੇਖੋ ਆਪਾਂ ਤਾਂ ਦੇਖੋ ਚੱਕੇ ਹੋਏ ਨੇ ਅਸੀਂ ਬਸਤੇਅਪਨੇ ਸਾਨੂੰ ਪਤਾ ਕਿੰਜ ਹੁੰਦਾ ਸਾਰਾ ਕੁਛ।
ਸਹੀ ਹੈ, ਸਹੀ ਹੈ।
ਐ ਆਪਾਂ ਛੋਟੇ ਹੁੰਦੇ ਐਨੇ ਭਾਰੀ -ਭਾਰੀ ਬਸਤੇ ਚੱਕਕੇ ਜਾਂਦੇ ਸੀ। ਹੁਨਸਾਨੂੰ ਅਸਾਸ ਔਹ ਹੋ ਆ ਜੀ ਸੇਕ ਈ ਸਾਡਾ ਕੱਦ ਨੀ ਵੱਧਿਆ ਐਹ ਹੋ ਰਿਹਾ, ਔਹ ਹੋ ਰਿਹਾ ਜੀ।
ਹਾਂ ਏਹ ਚੀਜ਼ਾਂ ਨੇ ਏਹ, ਏਹ ਪਤਾ ਕੀ ਐ ਵੀ ਥੋੜਾ ਨਾ ਸਰਕਾਰਾਂ ਨੂੰ ਵੀ ਚਾਹੀਦਾ ਐ ਕੀ ਥੋੜ੍ਹਾ ਨਾ ਪ੍ਰਤੀਬੰਬ ਲਗਾਇਆ ਜਾਵੇ ਸਕੂਲਾਂ ਤੇ ਵੀ। ਥੋੜਾ ਉਹਨਾ ਦਾ ਸਿਲੇਬਸ ਦੇ ਹਿਸਾਬ ਨਾਲ ਥੋੜਾ ਬੱਚੇ ਦੇ ਏਜ ਦੇ ਅਕੋਡਿੰਗ ਹੈਨਾ। ਤੇ ਥੋੜਾ ਬੱਚੇ ਦੀ ਕਲਾਸ ਕਿਹੜੀ ਹੈ ਉਹਨੂੰ ਇਕ ਹਿਸਾਬ ਨਾਲ ਜੇੜੀਆਂ ਬੁੱਕਸ ਲੱਗਦੀ ਨੇ, ਵੈਸੇ ਮੈਂ ਦੇਖਿਆ ਜਿਵੇਂ ਨਾ ਸਰਕਾਰੀ ਸਕੂਲਾਂ 'ਚ ਜੇੜਾਅਪਨਾ ਸਿਲੇਬਸ ਚੱਲਦਾ ਐ। ਔਹ ਬਿਲਕੁੱਲ ਬੱਚੇ ਦੇ ਏਜ ਦੇ ਅਕੋਰਡਿੰਗ ਚੱਲਦਾ ਰੈਂਦਾ ਐ। ਪਰ ਕੀ ਐ ਭਈ ਧਿਆਨ ਸਰਕਾਰ ਦਾ ਪ੍ਰੋਪਰ ਸਕੂਲਾਂ ਤੇ ਹੈ ਨੀ ਗਾ। ਤਾਂ ਕਰਕੇ ਕੋਈ ਵੀ ਮਾਪੇ ਨਾ ਬੋੱਤ ਘੱਟ ਚਾਹੁੰਦੇ ਨੇ ਵੀ ਸਾਡਾ ਬੱਚਾ ਸਰਕਾਰੀ ਸਕੂਲ 'ਚ ਪੜੇ।
ਸਰਕਾਰ ਦੇਖੋ ਜੇ ਅਗਰ ਜੇ ਕਦਮ ਨੀ ਚੱਕੇਗੀ ਨਾ ਤਾਂ ਜੇੜੇ ਘਰ ਵਾਲੇ ਹੈਗੇ ਨਾ ਪਰਿਵਾਰ ਹੋਇਆ ਬੱਚੇ ਦਾ ਔਹ ਵੀ ਨੀ ਕਦਮ ਚੁੱਕੇਗਾ। ਦੇਖੋ ਜੇਕਰ ਇੱਕਸ਼ ਐਹ ਵੀ ਆਗਾ ਕਿ ਦੇਖੋ ਪਰਿਵਾਰ ਵਾਲੇ ਨੂੰ ਵੀ ਥੋੜਾ ਸ ਸਕੂਲ ਵੱਲੋਂ ਕਦਮ ਚੱਕਨਾ ਚਾਹੀਦਾ ਕਿ ਇਨੇ, ਇਨੇ, ਭਾਰੀ, ਭਾਰੀ ਬਸਤੇ ਫੇਰ ਚਕਵਾਉਂਦੇ ਔ ਠੀਕ ਐ ਜੀ। ਥੋੜ੍ਹੀ ਜਿਹੀ ਅੱਜ ਕੱਲ ਜਿਵੇਂ ਦਾ ਜ਼ਮਾਨਾ ਹੈ ਔਵੇਂ ਦੀ ਪੜ੍ਹਾਈ ਕਰਾਔ। ਤੁਸੀਂ ਥੋੜਾ ਦੇਖੋ, ਸਮਝੋ, ਏਮਸਭ।
ਏਹ ਆਪਾਂ ਅਪ- ਆਪਾਂ ਹੁਨੇ ਗੱਲ ਕਰ ਰਹੇ ਸੀਗੇ। ਵਿੱਚ ਅੱਠਵੀਂ ਕਤੇ ਫੇਲ ਨਹੀਂ ਕਰ ਸਕਦੇ ਹੈਨਾ।
ਹਂਜੀ, ਹਾਂਜੀ।
ਜਿਵੇਂ ਅੱਠਵੀਂ ਤੱਕ ਨੂੰ ਫੇਲ ਨਹੀਂ ਕਰ ਸਕਦੇ। ਇਸ ਚੀਜ਼ ਦਾ ਸਰਕਾਰੀ ਸਕੂਲਾਂ 'ਤੇ ਬੋੱਤ ਵੱਡਾ ਪ੍ਰਭਾਵ ਏਹ ਹੈਗਾ ਜੀ ਮਾਪੇ ਸਕੂਲੇ ਭੇਜ ਕੇ ਰਾਜੀ ਹੈ ਨੀ ਬੱਚੇ ਨੂੰ। ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜੇ ਬੱਚਾ ਸਾਡਾ ਪੜ੍ਹਿਆ ਨਹੀਂ ਫੇਰ ਵੀ ਔਹ ਅੱਠਵੀਂ ਤਿਕੱਨ ਤਾਂ ਪਾਸ ਕਰ ਜਾਨਾ ਪਰ ਅੱਗੇ ਜੇੜਾ ਉਹਦਾ ਜੇੜਾ ਕੰਪੀਟੀਸ਼ਨ ਲੈਵਲ ਵੱਧਨਾ ਬੱਚਿਆਂ ਦੇ ਵਿੱਚ ਔਹ ਨਹੀਂ ਕਰੈਕ ਕਰ ਸਕਦਾ। ਬੱਚਾ ਫਿਰ
ਹਾਂਜੀ-ਹਾਂਜੀ। ਹਾਂਜੀ-ਹਾਂਜੀ ਸਈ ਗੱਲ ਐ ਹੂੰ, ਦੇਖੋ ਜੀ ਜੇ ਅਗਰ ਸਾਨੂੰ ਪਰਿਵਾਰ ਨੂੰ ਵੀ ਥੋੜ੍ਹੇ ਦੇਖੋ, ਕਦਮ ਚੁੱਕਣੇ ਚਾਈਦੇ ਆ। ਤਾਂ ਕਿ ਜੇ ਆਪਣੇ ਬੱਚੇਆਂ ਦੀ ਓ ਥੋੜ੍ਹੀ ਮਤਲਬ ਅੰਦਰ ਦੀ ਜੇੜੀ ਸ਼ਕਤੀਆਂ ਹੈਗੀ ਨੇ, ਓਠੀਕ ਕਰਨ ਦੇਖੋ ਜੀ ਜੇ ਸਾਨੂੰ ਸਰਕਾਰ ਨੂੰ ਐਵੇਂ ਲਾਗੂ ਹੋਣਾ ਜੇ ਜਿਵੇਂ ਫਲ ਟੋਟਕੇ ਖਾਂ ਨੂੰ ਇੱਕ ਅਲੱਗ ਓ ਪੀਰੀਅਡ ਜਿਵੇਂ ਕੈ ਦੇ ਰਹੇ
ਹਾਂ ਨਈ ਜਿਵੇਂ ਆਪਣੇ ਸਰਕਾਰੀ ਸਕੂਲਾਂ 'ਚ ਤਾਂ ਫੇਰ ਵੀ ਏ ਚੱਲਦਾ, ਵੀ ਜਿਵੇਂ ਮਿਡ-ਡੇ ਮੀਲ ਬਣਦਾ ਐ ਅਤੇ ਫਰੂਟ ਫਰੂਟ-ਫਲ ਦਿੰਦੇ ਨੇ, ਨਾ ਖਾਣ ਆਸਤੇ ਤੇ ਪ੍ਰਾਈਵੇਟਾਂ ਚ ਤਾਂ ਏ ਵੀ ਨੀ ਗਾ, ਪਰ ਫੇਰ ਵੀ ਚਲੋ ਪ੍ਰਾਈਵੇਟ ਸਕੂਲਾਂ ਚ ਮਾਪਿਆਂ ਨੂੰ ਕਿਆ ਜਾਂਦਾ ਵੀ ਤੁਸੀਂ ਭੇਜਿਓ ਜੇ ਬੱਚਿਆਂ ਦੇ ਨਾਲ
ਕੋਈ ਜਾਂਦਾ ਵੀ ਨੀ ਦੇਖੋ, ਕਿਓਕੇ ਡਰ ਓਦੇ ਕੋਲ ਜਾਂਦੇ ਕਿ ਅੱਜ-ਕੱਲ ਦੇਖੋ ਜੀ ਬੀੜੀਆਂ, ਸਿਗਟਾਂ ਪਤਾ ਨੀ ਕਿੰਨੇ-ਕਿੰਨੇ ਤਰ੍ਹਾਂ ਦੇ ਨਸ਼ੇ ਚੱਲਦੇ ਪਏ ਨੇ ਸਰਕਾਰੀ
ਹਾਂ-ਹਾਂ, ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਵੀ ਰੱਖਣਾ ਬੋਤ ਜ਼ਰੂਰੀ ਐ।
ਚਲੋ ਠੀਕ ਐ ਭਾਜੀ ਬੋਤ ਵਧੀਆ ਲੱਗਾ ਤੁਹਾਡੇ ਨਾਲ ਜੀ, ਸਸ ਸੀ ਕਾਲ ਜੀ। ਹਾਂਜੀ-ਹਾਂਜੀ, ਸਸ ਸੀ ਕਾਲ।